ਹਾਂ ਬਸ ਇੱਕ ਵਾਰੀ ਰਹਿ ਗਿਆ ਸਹੀ ਆ ਉਹ ਤਾਂ ਹੈ ਉਹੀ ਤਾਂ ਕਹਿ। ਫਿਰ ਸਾਲ ਕਰ ਲਈ ਪੰਜ ਹੋਰ ਆ ਜਾਣਗੇ ਠੀਕ ਹੈ। ਹੋਰ ਯਾਤਰਾ ਵਧੀਆ ਰਹੀ? ਵਧਿਆ ਫੇਰ ਖਾਂਲੀ ਸੀ ਕੁਲਫੀ। ਹਾਂ ਫਿਰ ਕੁਲਫੀ। ਉਪਚਾਰ ਵਗਾ ਮੰਗਤੀਆਂ ਨੇ ਇਹ ਸ਼ਾਮ ਵੇਲੇ ਯਾਦ ਆਇਆਂ ਪੁੱਛਿਆ ਆਪਾ ਨੂੰ ਦੀ ਲੈਣ ਆਇਆ ਮੈਂ ਕਿਹਾ ਵੀ ਖਾਂਲੀ ਸੀ ਕੁਲਫੀ। ਮੈਂ ਕਿਹਾ ਮੈਂ ਸੋਚਦੀ ਮੈਂ ਤਾਂ ਕਿਹਾ ਤੇਰੀ ਮੰਮੀ ਨੇ ਤਾਂ ਖਾਧੀ ਨਹੀਂ ਹੋਣੀ। ਮੈਂ ਕਿਹਾ ਮੈਂ ਮੂੰਹ ਦੇਖ ਲਿਆ ਸੀਗਾ। ਉਹਦਾ ਪਾਪਾ ਕਹਿੰਦਾ ਕਹਿੰਦਾ ਕਹਿੰਦਾ ਮੇਰੇ ਪਾਪਾ ਨੇ ਖਾ ਲਈ ਮੈਂ ਖਾ ਲਈ ਗੁਗੂ ਨੇ ਖਾਂਲੀ ਮੇਰੀ ਮੰਮੀ ਨੇ ਨੀ ਖਾਈ ਮੈਂ ਦੇਖ ਲੇ ਮੈਂ ਸੋਚਿਆ। ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਤੇਰਾ ਮੂੰਹ ਬਣਿਆ ਪਿਆ।
ਖਾਲੀ ਸੀ।
ਮੈਂ ਖਾਧੀ ਸੀ। ਕਹਿੰਦਾ ਮੰਮਾ ਮੰਮਾ ਨੇ ਨਹੀਂ ਖਾਧੀ। ਕਹਦਾ
ਪਾਪਾ ਨੇ ਵੀ ਖਾ ਲਈ ਹੈਂ।
ਪਾਪਾ ਨੇ ਵੀ ਖਾ ਲਈ ਚੱਲ ਪਾਪਾ ਨੇ ਤਾਂ ਖਾਧੀ
ਅੱਜ ਸੈਰ ਕਰਨ ਗਏ ਪਤਾ ਨਹੀਂ ਗੁੱਸੇ ਹੋ ਗੀ ਹੋਣੀ ਆ ਵੀ ਲੈ ਤੁਸੀ ਕਿਉਂ ਖਾਦੀ ਹਾਂ ਘੀਆ ਵੀ ਖਾ ਲਿਆ ਉਹਦਾ ਰੈਤਾ ਬਹੁਤਾ
ਹਮ ਭੁਸਰ ਗੀ ਹੋਣੀ ਐ ਨਾ
ਹਾਂ ਅਜ ਸੈਰ ਕਰਨ
ਮੈਂ ਨੀ ਜਾਂਦੀ ਸੈਰ ਕਰਨ, ਤੂੰ ਤਾਂ ਭਰਾਵਾਂ ਦੇ ਵਿ ਬੜਦੇ ਹੈ
ਆ ਹਾਂ ਰਾਹ ਡੋਸੇ ਖਾ ਕੇ ਆਇਆਂ ਮੈਂ ਪਾਪਾ ਨੂੰ ਕਿਹਾ ਮੈਂ ਕਿਹਾ ਡੋਸੇ ਰਾਤ ਮੈਂ ਕਿਹਾ ਮੇਰਾ ਜ਼ੀਅ ਕਰਦਾ ਸੀ ਕਿੰਦਾ ਆਹ ਕਿਦਾਂ ਨਾਲ ਕਹਿੰਦਾ ਗੋ ਕਿੱਦਣ ਦਾ ਕਹਿੰਦਾ ਸੀ ਫਿਰ ਮੈਂ ਵੀ ਕਹਿੰਦਾ ਸੀ ਮੇਰਾ ਵੀ ਜੇ ਕਰਦਾ ਕਹਿੰਦਾ ਹੰ ਹੰ ਹੰ ਹੰ ਹੰ ਤੂੰ ਦੇਖਿਆ ਮੈਂ ਕਿਹਾ ਹੋਣੇ ਓ ਤੇ ਇਹ ਸ਼ਹਿਰ ਦੀ ਬੋਲੀ ਬੋਲਨ ਲੱਗ ਗਏ ਤਦ ਦੇ ਆਪਣੇ ਤੇ ਆਪਣੇ ਤੇ ਗਲ ਲੈਣ ਲੱਗ ਗਏ
ਹਮ ਹਾਂ ਉਹਨੇ ਨਵਾਂ ਮੋਲ ਜਾ ਖੋਲਿਐ ਜੂਡੋ ਜੁਡੋ ਜਾਂ ਨੜਿਨਵੇਂ ਰੁਪਈਏ ਹਰੇਕ ਚੀਜ਼ ਸੋਈ ਤੋ ਓਨਾ ਦੀਆਂ ਟੀ ਸ਼ਰਟਾਂ ਸ਼ਰਟਾਂ ਜੀਨਾ ਪੈਂਟ ਆਓ ਨੜਿਨਵੇਂ ਰੁਪਯੀਏ ਹਮ ਸਾਰਾ ਕੁਛ ਸੁਰਬੀ ਵੀ ਗਈ ਵੀ ਅੱਜ ਦੇ ਦੇਖਣਾ ਅੱਜ ਦਾ ਆਫਰ ਸੀ ਨਾ ਕੱਲ ਨੂੰ ਅ ਤਿੰਨ ਦਿਨ ਹੈ ਪਤਾ ਨੀ ਕਹਿੰਦੇ ਆਫਰ ਸਭ ਲਈ
ਆਹੋ ਆ ਕਹਿੰਦਾ ਸੀ ਗੋਲੂ ਉਹ ਦਿੰਦਾ ਨਾ ਮਨੂੰ ਕਹਿੰਦਾ ਲਾਂਟੇ ਦਾ ਵੀ ਅਜ ਉਹ
ਆਹੋ ਇਹ ਤਿੰਨ ਇੱਕ ਇੱਕ ਚੀਜ਼ ਲੈਣ ਜਾਓ ਰਾਸ਼ਨ ਦੀ ਕੋਈ ਤਿੰਨ ਦੋ ਨਾਲ ਫ੍ਰਰੀ ਐ
ਲੈ ਲਿਆਓ ਲਿਆਓੋ ਫੇਰ ਵਧੀਆ ਸਗੋ ਲੋਕਾਂ ਨੂੰ ਔਫਰ ਵਧੀਆ ਸਗੋਂ ਚੰਗੀ ਗੱਲ ਹੈ ਪਰ ਮੋਨੂੰ ਕਹਿੰਦਾ ਸੀਗਾ ਏ ਕਹਿੰਦਾ ਵੀ ਮ ਕਹਿੰਦਾ ਵੀ ਆ ਜਾ ਦੇਖ ਜਾ ਇਹ ਕਹਿੰਦਾ ਵੀ ਨਹੀਂ ਭੀੜ ਵੀ ਭੀੜ ਬਹੁਤ ਕਹਿੰਦਾ ਬਹੁਤ
ਅੱਜ ਭੀੜ ਬਹੁਤ ਸੀਗੀ ਉੱਥੇ ਹਮ ਲੋਕਾਂ ਨੇ ਐਤਵਾਰ ਕਰ ਕਿਉਂ ਈ ਉਹ ਨੇਰੀ ਬਛਾਈ ਹੋਈ ਤੀ
ਆਹੋ ਪਰ ਇੱਕੋ ਚੀਜ਼ ਅਗਲੇ ਤਿੰਨ ਤਿੰਨ ਦਿਨਾ ਲਈ ਲਾਤੀ ਹੋਣੀ ਹੈ
ਹਾਂ ਫ੍ਰੀ ਹੈ ਨਾ ਤਿੰਨ ਨਾਲ ਦੋ ਨਾਲ ਫ੍ਰਰੀ ਹੈ ਇੱਕ ਲਵੋ ਤਾਂ ਦੋ ਫ੍ਰਰੀ
ਮਖੋ ਕਿਹਦਾ ਰੇਟ ਉਹਦੇ ਤੇ ਓਨ੍ਹੇ ਲਾਇਆ ਹੋਵੇ ਇਹਜੀ ਕਿਹੜੀ ਕੰਪਨੀ
ਉਹ ਪਤਾ ਨੀ, ਇਹਦੇ ਤੇ ਲਿਖਿਆ ਹੋਇਆ ਸੀ ਜਨਾਨੀਆਂ ਦੇ ਕੁੜਤੇ, ਸਲਵਾਰਾਂ ਨਾਲ ਪਜਾਮੇ, ਨੜਿਨ ਨੜਿਨਵੇਂ ਰੁਪਏ ਦੇ। ਨਾਲ ਕੁੜਤੀਆਂ ਖੁੱਲੀਆਂ ਖੁੱਲੀਆਂ, ਸਿੱਤੇ ਸਿਲਾਈਆਂ। ਸਿੱਤੇ ਸਿਲਾਈ ਕੁੜਤੇ, ਮੈਂ ਮੈਂ ਦੇਖਿਆ ਤਾਂ ਅੱਜ ਆ ਰਿਹਾ, ਤੁਨੂੰ ਨੜਿਨਵੇਂ, ਨੜਿਨ ਰੁਪਏ ਦੀਆਂ ਹੁਣ ਤਾਂ। ਉਹਦੇ ਵੀ ਸਮਾਨ ਵਾਧੂ ਆਇਆ ਵਾ ਜੀ। ਤਾਂ ਆਪਾਂ ਸੂਟ ਲੈ ਕੇ ਆਏ ਹਾਂ, ਦੇਸ ਰਾਤ ਦੇ।
ਕਿਦੇ?
ਦੇਸ਼। ਜਰਾ ਦੇ ਨਵੇਂ ਕੱਪੇ ਆਏ ਨਾ, ਉਹਦੇ। ਹਮ।
ਕ ਹੋਣਾ ਨਾ, ਅੱਜ ਕੱਲ੍ਹ ਚ ਪਾਇਆ ਵਾ ਸੀਗਾ। ਇਹ ਤੇ ਵੀਡੀਓ ਬਣਦਾ ਸੀਗਾ। ਨੜਿਨਵੇਂ ਰੁਪਏ ਦੇ ਕੋਟ ਸੱਟ, ਪੰਜ-ਪੰਜ ਸੋਂ ਦੇ। ਤੇ ਸਿਲਾਏ, ਏਡੇ-ਏਡੇ ਖੁੱਲੇ ਜਨਾਨੀਆਂ ਪਾਉਂਦੀਆਂ ਨੇ, ਜਿਹੜੀਆਂ ਉਹ।
ਅੱਛਾ।
ਹਮ।
ਆਹ ਸਿੱਤੇੇ ਚਲਾਏ ਨੀ ਸੀਗੇ, ਬਸ ਉੱਥੇ।
ਆਹ ਸੂਟ ਦੇਖ ਲਈ, ਹੁਣ ਕਲ ਕਰ ਕ ਦੇਂਦੀ ਸੀ ਅੱਛਾ, ਮੈਂ ਤਾਂ ਕੱਲ੍ਹ ਲੈ ਦੇਕੇ ਆਈ ਹਾਂ, ਜਾ ਕੇ ਹੁ
ਲਿਆਈ ਸੀ ਉਹਦੇ ਤੂੰ?
ਹਾਂ, ਨਹੀਂ ਆਈ। ਮੈਂ ਕਿਹਾ, ਭਾਈ, ਦੇ ਦੇ ਮੈਂ ਕਿਹਾ, ਮੈਂ, ਮੈਂ ਜਾਣ ਕੇ, ਮੈਂ ਕਿਹਾ, ਮੇਰਾ ਨਾਪ ਤਿਆਰ ਹੀ ਪਿਆ ਸਾਰਾ। ਕਹਿੰਦੀ ਬਸ ਮੈਨੂੰ ਟੈਮ ਹੀ ਲੱਗਿਆ ਤੁਾ ਦੇਣ ਦਾ। ਮੈਂ ਕਹਿੰ ਕੋਲ ਤਾਂ ਮੈਂ ਵੀਹ ਘੰਟੇ ਤੋਂਮਾਰਦੀ ਆ ਬਸੱਠੀ ਭੱਜੀ ਜਾਂਦੀ ਆ ਕਿੱਥੇ ਟ ਲੱਗਦਾਂਟੀ ਬਸ ਮੈਂ ਕਿਹਾ ਆਂਟੀ ਆਊਗੀ ਨਾਲੇ ਲੈ ਜਾੂਗੀ ਮੈਂ ਕਿਹਾ ਅੱਛਿਆ ਮੈਂ ਕਹਿੰਦਾ ਤਾਂਹੀ ਦੇਖਣ ਆਈ ਬਈ ਨਹੀਂ ਤੇਨਾਪ ਜਣਾ ਆਪਣਾ ਬਣਾਓ ਕਹਿੰਦੀ, ਨਾ ਮੈ ਫਿਰ ਦੇ ਦਿੱਤਾ, ਪਾ ਕੇ ਦੇਖੇ। ਨੀ, ਮੈਂ ਹਦੇ ਪਾ ਕਹਿੰਦੀ। ਪਾ ਕੇ ਦੇਖ ਲਓ, ਆਪਣਾ। ਕਲ ਨੂੰ ਦੇਖੂਗੀ ਪਰਸੋ ਨੂੰ ਦੇਖੂਗੀ ਹੋਰ
ਹ
ਕੌਣ ਹੈਲੋ! ਨਹੀਂ, ਹਲੇ ਨੀ। ਗਈ ਹਾਲੇ ਨੀ ਗਈ, ਮਹੀਨਾ ਹੋ ਕੇ ਭਤੀਜਾ ਹੋਇਆ, ਤੇ ਉੱਥੇ ਫਿਰਦੀ ਹੈ। ਢਾਈ ਮਹੀਨੇ ਦਾ ਹੋ ਗਿਆ।
ਅੱਛਾ ਮੈਂ ਅੱਛਾ, ਅੱਛਾ।
ਨਾ ਮੈਂ ਕਿਹਾ ਤ ਮੈਂ ਕਿਹਾ ਜਾਣਾ ਹੋਣਾ ਪੇਕੇ ਕਹਿੰਦੀ ਮੈਂ ਕੋਈ ਦੇਖਦੀ ਆਂ ਮੈਂ ਹੁਣ ਮੇਰੇ ਤਾਂ ਪੈਰੋ ਠੀਕ ਰਿਹਾ ਹੈ। ਇਹਨਾਂ ਨੇ ਰਲ ਮਿਲ ਕੇ ਭੈਣਾਂ ਨੇ ਕਰਾਇਆ ਬੜੀ ਵਾਰੀ ਪੁੱਛਣਾ ਹੋਇਆ ਮੁੰਡਾ ਕਦੀ ਰਾਜ ਪਟਿਆਲੀ ਹੈਗੀ ਕਦੇ ਇਹ ਹੈਗੀ ਕਦੇ ਤਾਂ ਉਥੇ ਧੀ ਆ ਗਈ
ਉਹ ਫੇ ਉਹ ਇੱਥੇ ਹਹਿੰਦੀ ਕੁੜੀ ਉਹ ਇਹਨਾਂ ਦੇ ਪੇਕੀ ਰਹ ਸੋੁਰਰੀ ਰਹਿੰਦੀ ਆ ਕਿ ਪੇਕੀ ਕੇ ਰਹਿੰਦੀ ਹੈ ਛੋਟੀ
ਉਹ ਤਾਂ ਆਪਣੇ ਪੇਕੀ ਆਪਣੇ ਸਹੁਰੀ ਰਹਿੰਦੀ ਹੈ। ਹਲੇ ਬਾਪ ਰਹਿੰਦਾ ਕੋਲ ਇਹਦੇ ਇਹਦਾ ਇਹਦਾ ਬਾਪ ਕੋਲ ਰਹਿੰਦਾ ਕਹਿੰਦੀ ਹਵੇਲੀ ਖਾਸ ਬੜੀ ਇਹ ਵੀ ਇਕੱਲੀ ਉਹ ਆਦੇ ਵਿੱਚ ਘਰ ਚੋ
ਹਮ
ਕਹਿੰਦੀ ਹੁਣ ਦੇਖਦੇ ਆ ਵੀ ਬਰਸੀ ਉਹ ਕਹਿੰਦੀ ਬਰਸੀ ਤੱਕ ਤਾਂ ਮੈਨੂੰ ਰਹਿਣਾ ਪੈਣਾ ਬਰਸੀ ਤੋਂ ਬਾਅਦ ਫਿਰ ਮੈਂ ਦੇਖਦੀ ਆ ਨੰਦ ਨੰਦ ਨੁੰਦ ਸਾਸ ੈਨੂੰ ਦੇਰੀ ਰੰਗ ਨਹੀਂ ਲਣਦਾ ਕਹਿੰਦੀ ਅਸੀਂ ਵੇਚਣ ਨਹੀਂ ਦੇਣਾ ਮਕਾਨ ਸਾਨੂੰ ਹਿੱਸਾ ਦੇ ਇਹਦੇ ਵਿੱਚੋਂ ਹੁਣ ਕਹਿੰਦੀ ਦੇਖ ਰਹੇ ਆ ਬੰਦੇ ਦੀ ਗੱਲ ਤਾਂ ਕਦੇ ਬਬ ਬਬਲੂ ਕਹਿੰਦਾ ਵੀ ਮੈਂ ਸਾਲ 'ਦੇ ਬਸੀ ਤੋਂ ਬਾਅਦ ਦੇਖਦਾ ਵੀ, ਉਹਨੂੰ ਗਿਫਟ ਗਿੰਦ ਕੜੇ ਕਰ ਦੂਗਾ ਵੀ, ਇੱਥੇ ਸਾਡੇ ਕਲਚਰ ਰਹੇਗਾ ਨਿਆਣੇ ਨਾਲੇ ਕਦੀ ਇਹਦੀ ਕੁੜੀ ਅਦੀ ਬੜੀ ਹੋ ਗਈ ਉਹਦੀ ਕਹਿੰਦੀ ਕੁੜੀ ਦੀ ਵੀ ਆਸ ਰੱਖੀ ਨਿਆਣੇ ਹੈ ਹੁਣ ਦੋ ਵੀ ਆਪ ਵੀ ਨਿਆਣੀ ਹੋਈ ਆ, ਕਹਿੰਦੀ ਦੇਖ ਦੇਖਦੇ ਨਹੀਂ ਤਾਂ ਵਿਆਹ ਦੁਬਾਰਾ ਕਰਦੇ ਆ, ਇਹ ਕਰਾਂਗੇ ਮੈਂ ਤਾਂ ਦੇਖਦੇ-
ਆਓ ਜੀਮੈਂ ਠੀਕ ਲਾਗਦਾ ਹੈਗਾ-
ਆਹੋ ਮੈਂ ਤੇ ਦੇਖਲੋ ਭਾਈ ਹੋਰ
ਨੇ ਉਹ ਕੀਤਾ ਸੀ, ਨਾਮਕਰਨ ਕੀਤਾ ਕ ਜਦੋਂ ਖੰਡ ਖੰਡ ਪਾਠ ਤਾਂ ਤਾਂ
ਕਿਵੇੇ ਨੇ
ਬਿੰਮੀ ਦੀ ਪਰਜਾਈ ਨੇ ਖੰਡ ਪਾਠ ਖਲਾਆ ਨਾ ਜਦੋਂ, ਨਾਮਕਰਨ ਕੀਤਾ। ਤਾ ਮੁੰਡੇ ਦਾ ਕਹਿੰਦੀ ਨਿਸ਼ਾ ਮੇਰਾ ਬਾਪ ਕੋਲ ਖੜਾ ਕਹਿੰਦੀ, ਆਪਣੇ ਬਾਪ ਨੂੰ ਕਹਿ ਕੇ ਮੁੰਡ
ਹੈਲੋ ਅੱਛਾ ਦੇਖ ਲ ਹਾਂ
ਬਾਬ ਨੂੰ ਬੁਲਾਯਾ ਇਹੋ ਜਿਹਾ ਕਹਿੰਦੇ ਸਾਡਾ, ਬੁਗ ਜਿਹੜਾ ਨਾਲ ਖੜਾ।
ਕਹਿਣ ਗੇ ਮੇਰੇ ਪਾਪਾ ਨੂੰ, ਮੇਰੇ ਪਾਪਾ ਦੇਣਗੇ ਉਹਨੂੰ ਉਹਨੂੰ ਕਹਿੰਦੇ ਕਿੰਨਾ ਐੱਡੇ ਲੱਗੇ ਮੈਨੂੰ ਜਿਹੜੇ ਸਾਰਾ ਕੁੱਛ, ਇਹਨੂੰ ਇਹਦਾ ਹੀ ਮਿਲਣਾ।
ਹਾਂ ਕਹਿੰਦੀ ਹੀ ਮਹਾਰਾਣੀ ਨਿਸ਼ਾ, ਬਣੀਆਂ ਪਈਆਂ ਨੇ ਕਹਿੰਦੀ ਅਸੀਂ ਪਹਿਲੇ ਨੀ ਰੱਖੜੀਆਂ ਨੂੰ ਆਏ ਕਹਿੰਦੇ ਉਦਾਂ, ਨਵਾਂ ਨਵਾਂ ਵਿਆਹ ਹੋਇਆ
ਹਮ
ਆਪ ਪਤਾ ਕਹਿੰਦੇ ਰੱਖੜਿਆ ਬਨਦਿਆ ਹਨ
ਹਹ
ਕਹਿੰਦੀ ਆਪ ਤਾਂ, ਪਤਾ ਕਹਿੰਦੀ ਸਾਨੂੰ ਕਹਿੰਦੀ ਅੱਛਾ ਸਾਨੂੰ ਹੀ
ਅੱਛਾ।
ਹਾਂ। ਕਹਿੰਦੀ ਨਿਸ਼ਾ ਜਾ ਕੇ ਅਸੀ ਆਪ ਗਰਮ ਕਰਕੇ ਖਾਧਾ ਸਮਾਨ, ਮੇਰਾ ਘਰ ਵਾਲਾ ਕਹਿੰਦੀ ਨਾਲਾ ਕਹਿੰਦੀ ਮੇਰਾ ਘਰ ਵਾਲਾ ਕਹਿੰਦਾ ਤੈਨੂੰ ਪਤਾ ਸੀ। ਤੇਰੀ ਭਰਜਾਈ ਨੇ ਜਾਣਾ ਕਹਿੰਦੀ ਮੈਂ ਚੁੱਪ ਹੁਣ ਮੈ ਕਿ ਕਹਿੰਦੀ ਮੈਂ ਜੇ ਕਹਿ ਅੰਨਾਏ ਮੈਨੂੰ ਕਹਿੰਦੀ ਮੈਂ ਤਾਂ ਹੋਈ ਗਲ ਮੈਂ ਕਰੂੰਗੀ
ਹੂ ਇਨੇ ਹਾਂ ਫਿਰ ਦੱਸ ਅਸੀ ਤਾਂ ਗੱਲ ਨਾ ਫਿਰ ਅਗਲਾ ਉਹੀ ਆਦਮੀ ਅਗਲਾ ਕਹਿੰਦਾ ਬੱਸ ਅਗਲਾ ਕਹਿੰਦਾ ਮੈਂ ਇਨੇ ਵੀ ਚ ਤੂੰ ਨਾ ਗੱਲਾਂ ਐ ਪਤੀਲੇ ਚੇ ਰਹੇ ਆ
ਕਦੀ ਫੋਨ ਦੀ ਮੈਂ ਕਿਹਾ ਹੁਣ ਮੜੋ ਲੜ ਗਈ ਉਹ
ਨਹੀਂ ਤੇ ਪਾ ਕੇ ਰੱਖਦਾ ਕੋਈ ਡਰ ਨੀ ਨਹੀਂ ਬਣਦਾ ਹਹ ਹੋਰ
ਕਹਿੰਦੀ ਹੁਣ ਮਨੂੰ ਨਾ ਲੜੂਗੀ ਜਿਵੇਂ ਹੁਣ ਕੱਲ੍ਹ ਮਨੂੰ
ਜੀ ਨਹੀਂ
ਤੁ ਕਹਿ ਤੇ ਤੇਰੀ ਭੈਣ ਨੇ ਦੇੇਖਿਆ ਆਪਣੇ ਜੇ ਕਲੇਸ਼ ਆ ਪਿਉਆ ਤਾ
ਹਾਂ ਆਹੋ ਵੀ ਪਾਪਾ ਨੂੰ ਭੜਕਾ ਦਿੱਤਾ ਕਿਹਤਾ ਹਾਂ ਅੱਛਾ ਅੱਛਾ ਹਾਂ ਮੈਂ ਕੀ ਕਰਨਾ ਅਣਾ ਹਹ ਅੱਛਾ ਠੀਕ ਹੈ। ਤੂੰ ਆਪਣਾ ਪਤਾ ਕੀ ਕਰੀ ਪਹਿਲਾਂ ਬਾਥਰੂਮ ਦਾ ਕੰਮ ਨਿਬੇੜ ਲੀ ਤੂੰ ਉਹਨੂੰ ਕਹਿ ਦੇਈ ਤਾਂ ਬਿੰਨੀ ਤੂੰ ਉਹਦੇ ਨਾਲ ਗੱਲ ਕਰ ਤੁਸੀਂ ਸਿੱਧਾ ਮਨੂ ਨੂੰ ਕਹਦੀ, ਨਾਲੇ ਬਾਪ ਨੂੰ ਕਹਦੀ ਵੀ ਪਾਪਾ ਮੈਂ ਆ ਰਹੀ ਹਾਂ। ਵੀਹ-ਪੱਚੀ ਦੇ ਬਾਹਰ ਆ ਹੀ ਜਾਂਦਾ ਹੁੰਦਾ। ਹੈਂ
ਕਹਿੰਦੀ ਇਹੋ ਜੀ ਬਕਵਾਸ ਮਾਰਦੀਆਂ ਨੀ ਸੀ ਸੁਣਿਆ ਨੀ ਜਾਂਦਾ।
ਬਹੁਤ ਹੀ
ਨਾ ਕਹਿੰਦੀ ਇਹਨਾਂ ਨੂੰ ਇਹ ਨੀ ਪਈ ਕਰਿਆ ਵੀ ਕੁੜੀਆਂ
ਹਾਂ ਵੀ ਉਹਨਾ ਵੀ ਕੀਹਦੇ ਕੋਲ ਆਉਣਾ ਹੁਣ ਸਾਡੇ, ਸਾਡੇ ਨਾ ਨਾ ਦੇਖ ਲੈ ਇੱਥੇ ਕਹਿੰਦੇ ਆਪਣੇ ਘਰ ਅੱਗੇ ਜਾ ਕੇ, ਅਗਲਾ ਕਹਿੰਦਾ ਗਰੀਬ ਹੈ ਛੱਡ ਪਰੇ, ਕਿਆ ਇੱਥੇ ਕਿਆ ਲੈਣ ਆਉਗੀ। ਇਹ ਨੀ ਪਤਾ ਵੀ ਚਾਰ ਪੈਸੇ ਹੈਗੇ ਆ ਉਹਨਾਂ ਕੋਲ ਤਾਂ ਦੱਸ ਕਰਕੇ ਮੇਰੇ ਤਾਂ ਬਾਪੇ ਵੀ ਦੇਣ ਵਾਲਾ ਮੈ ਏਨੀ ਪੈਨਸ਼ਨ ਆ ਉਹਦੀ। ਆਹੋ ਫੇਰ ਉਹ ਤਾਂ ਹੈ ਈ ਤੇਰੇ ਤਾਂ ਸਹੁਰੇ ਬਹੁਤ ਚੰਗੇ ਨੇ ਓਦੇ ਤਾਂ
ਹਾਂ ਮੇਰੀ ਸੱਸ ਕਹਿੰਦੀ ਮੇਰੀ ਮੂੰਹਾਂ ਦੇ ਬੋਲ ਪਗਾਉਂਦੀ ਆ ਵੀ ਇੰਨੀ ਚੰਗੀ ਆ ਮੇਰੀ ਸੱਸ ਹੂੰ
ਤਾਂਹੀ ਕਹਿੰਦੀ ਹੈ ਤੂੰ ਕਰਦੀ ਹੈਨਾ ਸਾਭ ਦਾ ਮਾਨ ਚੜੀ ਵੀ ਆ ਤਾਂ ਤੇਰੀ ਸੱਸ ਪਗਾਉਂਦੀ ਤੇਰੇ ਬੋਲ, ਫੇਰ ਆਪੇ ਸੱਸ ਅਗਲੀ ਕਹਿੰਦੀ ਮੇਰਾ ਘਰ ਸਾਂਭੀ ਬੈਠੀ ਏ
ਹਾਂ
ਵੀ ਪਕਾਲੀਆਂ ਦੋ, ਬੈੱਡ ਤੇ ਪੈ ਗਈ ਆਰਾਮ ਨਾਲ ਸੋ ਕੇ ਖਾ ਲਿਆ
ਕਹਿੰਦੀ ਫੇਰ ਨੋਕਰਾਨੀ ਰੋਟੀਆਂ ਜਾਂਦੀ ਏ ਨਿਸ਼ਾ ਸਾਡੇ, ਫੇਰ ਮੇਰੇ ਪਾਪਾ ਨੇ ਅਲੱਗ ਡਿਸ਼ ਖਾਣੀ ਹੈ, ਮੇਰੇ ਸਹੁਰੇ ਨੇ ਅਲੱਗ ਖਾਣੀ ਹੈ, ਮੇਰੇ ਘਰਆਲੇ ਨੇ ਅਲੱਗ ਸਬਜ਼ੀ ਖਾਣੀ ਹੈ, ਮੇਰੇ ਨਿਆਣਿਆਂ ਨੇ ਅਲੱਗ ਖਾਣੀ ਹੈ, ਮੇਰੀ ਸੱਸ ਨੇ ਕਹਿੰਦੀ ਕੈਪ ਨਾ ਮੈ ਨਹੀਂ ਖਾਣਾ ਬੇਟਾ ਤੁਸੀਂ ਇਹੀ ਬਣਾ ਲਓ ਤਾਂ ਚੰਗੀ ਗੱਲ ਹੈ। ਕਹਿੰਦੀ ਤਾਂ ਕਰਕੇ ਉਹ ਬੇਟਾ ਕਰਕੇ, ਕਹਿੰਦੀ ਆਪਣਾ ਸਵਾਦ ਕਹਿੰਦੀ ਹਰੇਕ ਨੂੰ ਆਪਣਾ-ਆਪਣਾ ਪਿਆ ਪਇਆ। ਇਹਨੂੰ ਇਹਨਾਂ ਨੂੰ ਕਿਸੇ ਨੂੰ ਇਹ ਨੀ ਫਿਕਰ ਵੀ ਨੂੰਹ ਸਵੇਰ ਤੋਂ ਖੜਦੀ ਆ ਬਸ, ਨਾ ਕਹਿੰਦੀ ਕਦੇ ਮੇਰੇ ਵਰਗੀ ਨੇ ਕਿਹਾ ਵੀ ਮੈਂ ਨੀ ਕਰਨਾ
ਤਾਹੀ ਨੀ ਤਾਹੀਗੇ ਤਾਹੀ ਚੰਗੀ ਹੈ
ਹੂੰ
ਉਹਦੇ ਕਰ-ਕਰਕੇ ਦੇਈ ਜਾਓ
ਕਹਿੰਦੀ ਨਨਦ ਮੇਰੀ ਦਾਦਾ ਜੀ ਨੂੰ ਲੈ ਜਾਂਦੀ ਹੈ। ਕਦੇ ਉਹਨੂੰ ਐਂ ਨੀ ਹੋਣ ਦਿੱਤਾ ਵੀ ਉਹ ਆਪਣੇ ਪੇਕੇ ਘਰ ਆ, ਉਹ ਆਦੀ ਏ ਵੀ ਇਨਾ ਕਹਿੰਦੀ ਮੈਂ ਉਹਦਾ ਕਰਦੀ ਆਂ
ਦੋ ਭਾਈ ਇਕੱਲੀ ਨਨਦ ਹੈ ਇਹਦੀ ਵੀ ਹੈ।
ਹਾ ਦੋ। ਭਰਾ ਇੱਕ ਭੈਣ ਆ। ਕਹਿੰਦੀ ਮੇਰੀ ਸੱਸ ਤਾਂ ਇੰਨੀ ਚੰਗੀ ਹੈ ਵੀ ਕੱਲ ਦਿਨ ਚ ਕਹਿੰਦੀ ਤੂੰ ਦੇਖ ਲੈ ਨੀਸ਼ਾ ਮੈਂ ਕੱਲ ਨੂੰ ਅੱਜ ਆਉਣਾ ਸੀਗਾ ਮੈਂ ਟੈਚੀ ਪੈਕ ਕੀਤੀ ਹੋਈ ਸੀ ਕੱਲ ਮੇਰੀ ਸੱਸ ਨੇ ਅਚਾਰ ਪਾ ਬੜੇ ਪਾ ਵੀ ਤੇਰੇ ਤੇਰੇ ਭਰਾ ਨੂੰ ਬੜੇ ਚੰਗੇ ਲੱਗਦੇ ਆ ਦਾਲ। ਪਾ ਹੋਰ ਚੀਜ਼ਾਂ। ਪਾਲਾਮ ਗੱਲਾਂ ਸਾਡੀ ਦੁਕਾਨ ਕਰਕੇ ਵੀ ਮੰਨੂੰ ਨੂੰ ਆਹ ਚੀਜ਼ ਪਸੰਦ ਆਹ ਪਸੰਦ ਆ ਪਾ ਲੈ ਕਹਿੰਦੀ ਇਨੀਆਂ ਇਨੀਆਂ ਚੀਜ਼ਾਂ ਦੇ ਕੇ ਮੇਰੀ ਸੱਸ ਭੇਜਦੀ ਆ ਵੀ ਉਹਨਾਂ ਨੂੰ ਕੋਈ ਤੰਗੀ ਨਾ ਆਵੇ ਤੂੰ ਨਿਆਣੇ ਲੈ ਕੇ ਚੱਲੀ ਆ ਹੂੰ। ਕਹਿੰਦੀ ਬਲਕਿ ਅੱਜ ਅਸੀਂ ਬੜੇ
ਲੈ ਦੱਸ। ਅੱਛਾ, ਹੂੰ ਟਾਈਮ ਦੇਖ ਲੀ। ਹੂੰ ਫੇਰ ਦੱਸ ਕੈ ਹੋਰ। ਹੋ ਗਿਆ ਚੱਲ ਠੀਕ। ਕੱਲ ਨੂੰ ਕਰ ਲਈ।